ਹੈਲੋ ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ-ਹਾਂਜੀ ਆ ਰਹੀ ਹੈ ਹੋਰ ਸੁਣਾਓ ਹਾਂਜੀ ਸਭ ਵਧੀਆ-ਵਧੀਆ ਹੋਰ ਸੁਣਾਓ।
ਅੱਛਾ, ਬਸ ਮੈਂ ਉਹ ਡਿਨਰ ਕਰਨ ਚਲਿਆ ਸੀ। ਹਾਂਜੀ ਹੋਰ ਦੱਸੋ, ਤੁਸੀਂ ਕਰ ਲਿਆ ਡਿਨਰ।
ਨਹੀਂ ਮੈਂ ਕਿਹਾ ਸੀ ਕੀਤਾ ਤੇ ਨਹੀਂ ਕਰ ਲੱਗੇਿਆ ਬਸ। ਫ੍ਰੀ ਬੈਠੀ ਦੀ ਸੀ ਮੈਂ, ਮੈਂ ਕਿਹਾ ਚੱਲ ਥੋੜਾ ਦੱਸਣਾ ਅਹ ਥੋੜ੍ਹੀ ਫ੍ਰੀ ਬਹਿਚੀ ਐ ਹਾਂਜੀ-ਹਾਂਜੀ ਮੈਂਸੀ ਆਹ ਪੁੱਛ ਰਹੀ ਸੀ ਅੱਜ-ਕਲਨਾ ਬੱਚੇ ਅਹ ਅਹ ਅਹ ਪਾਣੀ ਬੜਾ ਪੀਂਦੇ ਪੈਣੇ ਗਰਮੀ ਕਰਕੇ ਆ
ਅੱਛਾ ਜੀ ਸਮਝ ਗਿਆ ਹਾਂਜੀ ਸਾਡੇ ਘਰ ਵੀ ਨਾ ਬੰਦੇ ਨਾ ਮਤਲਬ ਕਿ ਖਾਸ ਕਰ
ਹਾਂਜੀ ਹਾਂਜੀ ਬੋਲੋ
ਸਾਡੇ ਘਰ ਵੀ ਬੱਚੇ ਨਾ ਅੱਜ ਕੱਲ੍ਹ ਨਾ ਪਾਣੀ ਰੂਹਅਫ਼ਜ਼ਾ ਠੰਡਾ ਠੰਡਾ ਪਾਣੀ ਬੜਾ ਪੀਂਦੇ ਨੇ। ਹੋਰ ਖਾਸ ਕਰਨਾ ਇਹਨਾ ਖਾਸ ਕਰ ਕੀ ਕਰਦੇ ਨੇ ਇਹਨਾਂ ਮਤਲਬ ਕਿ ਬਰਫ਼ ਵਾਲਾ ਪਾਣੀ ਬੜਾ ਪੀਂਦੇ ਨੇ ਅਤੇ ਹੁਣ ਤੁਸੀਂ ਮੈਨੂੰ ਐਹ ਦੱਸੋ ਕਿ ਬਰਫ਼ ਵਾਲਾ ਪਾਣੀ ਪੀਣਾ ਠੀਕ ਹੈਗਾ ਜਾਂ ਫਿਰ ਕੋਸਾ ਪਾਣੀ ਮਤਲਬ ਕਿ ਨੋਰਮਲ ਪਾਣੀ ਪੀਣਾ
ਨਹੀਂ ਠੰਡਾ ਪਾਣੀ ਵੈਸੇ ਨੁਕਸਾਨ ਹੀ ਕਰਦਾ ਬੋਡੀ ਨੂੰ ਸਿਰਫ ਨੀ ਠੰਡਾ ਪਾਣੀ ਵੈਸੇ ਤਾ ਨੁਕਸਾਨ ਹੀ ਕਰਦਾ ਹੈ ਬੋਡੀ ਨੂੰ ਤਾਂ ਵੈਸੇ ਤਾਂ ਬੱਚਿਆਂ ਨੂੰ ਚਾਹੀਦਾ ਵਾ ਕਿ ਜੇ ਬਾਹਰ ਖੇਡ ਕੇ ਆਉਣ ਨਾ ਅੰਦਰ ਆ ਕੇ ਥੋੜ੍ਹਾ ਜਿਹਾ ਕੋ ਮਤਲਬ ਨੋਰਮਲ ਪਾਣੀ ਪੀ ਲੈਣ ਸਾਡੇ ਬੱਚੇ ਇਸ ਤਰ੍ਹਾਂ ਦੇ ਨੇ ਅੰਦਰ ਵੜਦੇ ਨੇ ਠੰਡਾ ਪਾਣੀ ਪੀ ਲੈਂਦੇ ਨੇ ਤਾਂ ਹੀ ਤਾਂ ਇਹਨਾਂ ਨੂੰ ਕੋਲਡ ਕਫ ਹੋ ਜਾਂਦਾ ਜਲਦੀ ਹੋ ਜਾਂਦਾ ਨਾ।
ਹਾਂਜੀ ਸਹੀ ਕਹਿੰਦੇ ਹੋ।
ਹੂੰ
ਸਹੀ ਕਹਿੰਦੇ ਉਹ ਹਾਂਜੀ ਹਾਂਜੀ ਸਾਡੇ ਘਰੇ ਬੱਚੇ ਹੈ ਜਦੋ ਸਕੂਲੋਂ ਘਰੋਂ ਆਉਂਦੇ ਨਾ ਜੇ ਉਹ ਜਿਵੇਂ ਕੁੱਲੂ ਦੇ ਘਰੇ ਆਏ। ਤੇ ਇੱਕੋ ਦਮ ਇੱਕੋ ਦਮ ਮਤਲਬ ਕਿ ਕੱਪੜੇ ਵੀ ਨੀ ਤਾਰਦੇ ਇੱਕ ਦਮ ਠੀਕ ਆ ਉਹ ਇੱਕੋ ਦਮ ਫਰਿਜ ਵਾਲਾ ਉੱਪਰ ਠੰਡਾ ਠੰਡਾ ਬਰਫ਼ ਜਿਹਾ ਪਾਣੀ ਠੀਕ ਹੈ। ਬਿਲਕੁਲ ਪੀ ਲੈਂਦੇ ਨੇ ਪੂਰਾ।
ਅੱਛਾ
ਹਾਂਜੀ ਬਲਕਿ ਕੋਸਾ ਜੀ ਜੀ
ਸਾਡੇ ਬੱਚੇ ਵੀ ਇੰਝ ਹੀ ਨੇ ਆਂਦੇ, ਠੰਡਾ ਪਾਣੀ ਪੀ ਲੈਂਦੇ ਨੇ, ਫੇਰ ਉਹਨਾਂ ਨੂੰ ਜ ਕੋੋਲਡ ਲੱਗ ਜਾਂਦਾ ਵੇ ਨਹੀਂ ਵੈਸੇ ਤਾਂ ਨਾ ਸਾਡੇ ਘਰ ਜੈਡਸ ਲੋਕ ਬੜੇ ਗੰਦੇ ਨੇ। ਸਾਰੇੇ ਜਾਣ ਜਾ ਕੀ ਕਰਦੇ ਜੇ ਨਾਲ ਲੱਗੇ ਹੁੰਦੇ ਨੇ ਟੁੱਟੀ ਚਲਾ ਦਿੰਦੇ ਨੇ ਟੁੱਟੀ ਸਾਰੇ ਚਲਾ ਦਿੰਦੇ ਨੇ ਪਾਣੀ ਵ ਵਗਦਾ ਰਹੇਗਾ, ਵਗਦਾ ਰਹੇਗਾ ਫਿਰ ਅਸੀਂ ਆਪ ਹਾਰ ਕੇ ਜਦ ਅਸੀਂ ਉੱਠਣੇ ਹਾਂ ਤੇ ਪਾਣੀ ਟੁਟੀਆ ਬੰਦ ਕਰਨਾ। ਕਹਿਣੇ ਹਾਂ ਕਿ ਪਾਣੀ ਕੋਈ ਪਾਣੀ ਟੈਂਕੀ ਖਾਲੀ ਹੁੰਦੀ ਵੀ ਬੰਦ ਕਰ ਦਿਓ। ਕਹਿੰਦੇ ਕੋਈ ਗੱਲ ਨੀ
ਅੱਛਾ ਜੀ ਜੀ ਸਹੀ ਕਹਿੰਦੇ ਹੋ।
ਸਾਡੀ ਮੰਮੀ ਸਗੋਂ ਬੋਲਦੇ ਰਹਿੰਦੇ ਨੇ ਪਾਣੀ ਵੇਸਟ ਹੋ ਰਿਹਾ ਵੇ ਬੰਦ ਕਰ ਦਿਓ ਪਾਣੀ ਵੇਸਟ ਹੋ ਰਿਹਾ। ਮੋਟਰ ਚੱਲਦੀ ਪਈ ਏ ਇਕ ਤੇ ਬਿਜਲੀ ਦੀ ਖਪਤ ਬੜੀ ਏ ਬਿਜਲੀ ਬੜੀ ਖ਼ਤਮ ਹੁੰਦੀ ਆ ਉੱਥੇ ਪਾਣੀ ਵੀ ਬੜਾ ਖਤਮ ਹੁੰਦਾ ਮੋਟਰ ਸਗੋਂ ਚੱਲਦੀ ਸਗੋਂ ਇਨਾ ਪਾਣੀ
ਜੀ
ਤੁਹਾਡੇ ਘਰ ਵੀ ਇੰਝ ਹੀ ਏ
ਹਾਂਜੀ ਦੇਖੋ ਤੁਸੀਂ ਮਤਲਬ ਕਿ ਮੇਰੇ ਕੋਲ ਇਹ ਗੱਲ ਪੁੱਛੇ ਕਿ ਠੰਡਾ ਪਾਣੀ ਪੀਣਾ ਚਾਹੀਦਾ ਕਿ ਨਹੀਂ ਦੇਖੋ ਮੈਂ ਤੁਹਾਨੂੰ ਥੋੜ੍ਹੀ ਜਿਹੀ ਸਲਾਹ ਦੇਂਦਾ ਹੈਲੋ ਹਾਂਜੀ ਦੇਖੋ ਮੈਂ ਤਾਂ ਐ ਕਹਿਣਾ ਚਾਹੁੰਦਾ ਕਿ ਕਿ ਬਰਫ਼ ਵਾਲਾ ਪਾਣੀ ਤੋਂ ਸਰੀਰ ਨੂੰ ਪੂਰਾ ਨੁਕਸਾਨ ਕਰਦਾ ਠੀਕ ਹੈ ਜੀ ਤੇ ਫਿਰ ਹਾਂ ਤੇ ਫੇਿਰ ਅਸੀਂ ਕੀ ਕਰਦੇ ਹਾਂ ਅਸੀਂ ਨਾ ਮਤਲਬ ਕਿ ਇੱਕ ਨਾ ਬੜਾ ਵੱਡਾ ਅਸੀਂ ਨਾ ਉਹ ਮਿੱਟੀ ਦਾ ਮਟਕਾ ਰੱਖ ਖਿਆਦ ਆਪਣੇ ਘਰੇ ਹਾਂਜੀ ਦੇਖੋ ਉਹੀ ਅਸੀਂ ਪੀਂਦੇ ਹਾਂ ਬੇਸ਼ੱਕ ਸਾਨੂੰ ਜਿਤਨੀ ਮਰਜ਼ੀ ਪਿਆਸ ਲੱਗੇ ਪਰ ਅਸੀਂ ਮਟਕੇ ਵਾਲਾ ਪਾਣੀ ਹੀ ਪੀਂਦੇ ਹਾਂ
ਅੱਛਾ, ਅੱਛਾ ਠੀਕ ਹੈ
ਓ ਨੌਰਮਲ ਪਣੀ ਓ ਦੇਖੋ ਗਰਮ ਵੀ ਨਈ ਹੁੰਦਾ ਓ ਠੰਡਾ ਵੀ ਨਹੀਂ ਹੁੰਦਾ ਬਿਲਕੁਲ ਨੋਰਮਲ ਤੂੰ ਠੰਡਾ ਹੁੰਦਾ ਥੋੜਾ ਜਿਹਾ ਉਹ ਉਹਨੂੰ ਪ ਹਾਂਜੀ ੀ ਹਾਂਜੀ
ਮਟਕੇ ਵਾਲਾ ਪਾਉਣ ਦਾ ਕਾਫ਼ੀ ਬੋਡੀ ਨੂੰ ਵੀ ਕਾਫੀ ਅੱਛਾ ਰਿਲੈਕਸ ਦਿੰਦਾ ਹੈ। ਉਹ ਵੀ ਉਹਦੇ ਚ ਕਟਾਣ ਨੀ ਨਾ ਜਾਂਦਾ ਹੈ
ਬਿਲਕੁਲ, ਬਿਲਕੁਲ ਤੇ ਦੇਖੋ ਦੇਖੋ ਅੱਜ ਕੱਲ੍ਹ ਦੇ ਬੱਚੇ ਨੂੰ ਨਾ ਬਸ ਦੇਖੋ ਉਹਨਾਂ ਨੂੰ ਠੰਡਾ ਪਾਣੀ ਪੀਣਾ ਹੁੰਦਾ, ਕਿਉਂਕਿ ਉਹਨਾਂ ਨੂੰ ਰਿਲੈਕਸ ਮਜ਼ਾ ਆਉਂਦਾ ਹੈ ਤੇ ਦੇਖੋ ਅਗਰ ਲੌਂਗ ਟਾਈਮ ਚ ਅਗਰ ਅਸੀਂ ਅਗਰ ਬੱਚੇ ਇਵੇਂ ਕਰਦੇ ਰਹਿਣਗੇ ਤੋਂ ਨੋਰਮਲ ਜਿ ਗੱਲ ਹੈ ਬਾਹਰ ਆ ਜਾਏਗਾ ਜਾਂ ਫਿਰ ਸਰੀਰ ਹੋ ਜਾਏਗਾ ਡੈਮੇਜ ਠੀਕ ਹੈ ਜੀ ਤੇ ਫੇਿਰ ਸਾਨੂੰ ਨਾ ਆਪਣੇ ਬੱਚਿਆਂ ਨੂੰ ਨਾ ਸਿਖਾਉਣਾ ਚਾਹੀਦਾ
ਹਾਂ ਬਿਲਕੁਲ ਸਹੀ ਕਰ ਬੱਚੇ ਮੰਨਦੇ ਹੀ ਤੇ ਨਹੀਂ ਨਾ ਹੁਣ ਸਾਡੇ ਜੈਮਸ ਲੋਕ ਨੇ ਉਹ ਵੀ ਤਾਂ ਹੁਣ ਕਾਰਖਾਨੇ ਚ ਆਉਣਗੇ ਨਾ ਠੰਡਾ ਪਾਣੀ ਪੀ ਲੈਣਗੇ ਉਹ ਕਹਿਣਗੇ ਅਸੀਂ ਕਹਿੰਦੇ ਹਡਾ ਪਾਣੀ ਰਹਿਣ ਦੇ ਧੁੱਪੀ ਚਇ ਕਹਿੰਦੇ ਦੇ ਨਾ ਦੇ ਅਸੀਂ ਪੀਏ ਪਿਆਸ ਲੱਗਦੀ ਪਿਆ ਹਾਂ
ਹਾਂਜੀ
ਤੇ ਕਿਸੇ ਨੂੰ ਮੰਨਨਾ ਵੀ ਤਾਂ ਨ ਨਾ ਹੁੰਦਾ ਜਿਵੇਂ ਬੱਚੇ ਨੇ ਉਹਦੀ ਵੱਡੇ ਨੇ
ਜੀ ਸਹੀ ਗਹਿੰਦੇ ਵੀ
ਹੋਰ
ਹੋਰ ਦੱਸੋ ਜੀ
ਬਸ ਵਧੀਆ ਚਲੋ ਠੀਕ ਹੈ ਮੈਂ ਰੱਖਣੇ ਹੈ ਤੁਹਾਨੂੰ
ਠੀਕ ਹੈ ਜੀ ਸਤਿੀ